ਲੈ
ਹਾਂਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਬਹੁਤ ਵਧੀਆ ਵੀਰ ਜੀ ਆਪਣਾ ਸੁਣਾਓ ਜੀ।
ਬਹੁ ਵਧੀਆ, ਕਿਰਪਾ ਬਾਬਾ ਜੀ ਦੀ।
ਚਲੋ ਵਧੀਆ ਚਾਹੀਦਾ ਏ ਜੀ, ਕਿਸ ਏਰੀਆ ਤੋਂ ਗੱਲ ਕਰਦੇ ਹੋ ਵੀਰ ਜੀ, ਓਹੋ ਬੀਜੀਂ ਆ ਥੌੜਾ ਹੁਣ। ਅੱਛਾ, ਦਿੱਲੀ ਤੋਂ ਗੱਲ ਕਰਦੇ ਹੋ ਜੀ ਠੀਕ ਹੈ ਜੀ, ਠੀਕ ਹੈ ਜੀ।
ਹਾਂ, ਹੋਰ ਸੁਣਾਓ ਕੀ ਹਾਲ ਚਾਲ ਨੇ?
ਜੀ, ਹਾਂਜੀ ਵਧੀਆ ਜੀ।
ਕਿੱਥੋਂ, ਤੁਸੀਂ ਕਿੱਥੋਂ ਬੋਲ ਰਹੇ ਹੋ ਵੀਰ ਜੀ। ਅੱਛਾ, ਲੁਧਿਆਣੇ ਵਿੱਚ ਪੰਜਾਬ। ਹਾਂਜੀ ਵਧੀਆ ਬਸ, ਜਿੰਨੇ ਸਿੰਘ ਬੈਠੇ ਨੇ ਸਭ ਪੰਜਾਬ
ਵੱਲ ਤਾਂ ਕੋਈ ਨਾ ਕੋਈ ਬਿਲਕੁਲ ਜੀ, ਬਿਲਕੁਲ ਸਿੰਘ ਸਾਰੇ ਨਹੀਂ ਹਰ ਏਰੀਏ ਚ ਬੈਠੇ ਮਹਾਰਾਜ।
ਵਿ ਗਰੁ ਮੈਂ ਨਾ ਗਰੁੱਪ ਦੇ ਵਿੱਚ ਜਿੰਨੇ ਵੀ ਬੈ ਐਕਟਿਵ ਨੇ, ਉਹ ਪੰਜਾਬ ਦੇ ਰਹੇ
ਬਿਲਕੁਲ ਜੀ, ਬਿਲਕੁਲ। ਗੱਲ ਤਾਂ ਇੱਕੋ ਈ ਐ, ਬਿਲਕੁਲ ਜੀ, ਆਲੂ ਗੋਭੀ ਖਾਗੇ ਆਲੂ ਗੋਭੀ ਚ ਸਰ ਮੇਰਾ ਸੋਲਰ ਦਾ ਕੰਮ ਐ ਜੀ।
ਅੱਛਾ ਸੋਲਰ ਦਾ, ਅੱਛਾ ਵਧੀਆ, ਚਲੋ ਵਧੀਆ-ਵਧੀਆ ਸਹੀ ਹੈ। ਅਸੀਂ ਵੀ ਲਾਇਆ ਹੁਣੇ ਲਵਾਇਆ ਗੁਰਦੁਆਰੇ। ਹਾਂਜੀ-ਹਾਂਜੀ, ਇਹ ਨੌ ਕਿਲੋ ਵਾਟ ਦਾ ਲਗਵਾਇਆ ਭਾਜੀ।
ਨੋ ਕਿਲੋ ਵਾਟ ਦਾ ਕਿਹਰਾ ਸਿਸਟਮ ਲਵਾਇਆ ਓਨਗ੍ਰੀਡ ਲਵਾਇਆ, ਔਫਗ੍ਰੀਡ ਲਵਾਇਆ?
ਇਹ ਤੋ, ਇਹ ਤੋ ਹਾ ਹੈ ਤੋ ਕਾਫੀ ਹੈ ਰਿਡ, ਪਤਾ ਨੀ ਕਿ ਮੈਨੂੰ ਤਾਂ ਵੀਰ ਜੀ ਇੰਨੀ, ਨੌਲੇਜ ਹੈ ਨੀ ਇਹਦੇ ਬਾਰੇ।
ਨਈ ਸੋਲਰ ਸਿਸਟਮ ਦੇਖੋ ਤਿੰਨ ਤਰ੍ਹਾਂ ਦੇ ਆਂਦੇ ਹੈਗੇ ਨੇ ਜੀ।
ਅੱਛਿਆ।
ਇੱਕ ਆਦਾ ਹੈਗਾ ਇੱਕ ਆਦਾ ਹੈਗਾ ਬੈਟਰੀ ਆਲਾ ਉਹਨੂੰ ਕਹਿੰਦੇ ਨੇ ਔਫ
ਅ ਨਾ-ਨਾ ਉਹ ਬੈਟਰੀ ਵਾਲਾ ਨਹੀਂ ਹੈ।
ਦੂਸਰਾ ਆਂਦਾ ਹੈਗਾ ਓਨਗ੍ਰਿਡ ਸਿਸਟਮ ਜਿਹਦੇ ਵਿੱਚ ਪੀ ਐਸ ਪੀ ਸੀ ਐਲ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਜੋ ਆਪਣੀ ਬਿਜਲੀ ਐਕਸੈਸ ਬਣਾ ਦਾ ਹੈ, ਉਹ ਸਾਰ ਪੀ ਐਸ ਪੀ ਸੀ ਐਲ ਨੂੰ ਵਾਪ ਵਾਪਸ ਕਰਦਾ ਹੈ, ਉਹਦੇ ਵਿੱਚ ਬਿਜਲੀ ਇੰਪੋਰਟ ਐਕਸਪੋਰਟ ਇੰਪੋਰਟ ਹੁੰਦੀ ਹੈਗੀ ਆ, ਤੀਸਰਾ, ਤੀਸਰਾ ਸੋਲਰ ਸਿਸਟਮ ਸਿਸਟਮ ਆ ਜਾਂਦਾ ਹੈਗਾ ਹਾਈਬ੍ਰਿਡ ਸਿਸਟਮ ਇਹ ਹੈਗੀ ਲੇਟੈਸਟ ਟੈਕਨੋਲੋਜੀ, ਇਹਦੇ ਵਿੱਚ ਬ ਵੀ ਲੱਗਦੀਆਂ ਨੇ ਓਨਗ੍ਰਿਡ ਸਿਸਟਮ ਵੀ ਲੱਗਦਾ ਹੈਗਾ।
ਨਹੀਂ-ਨਹੀਂ-ਨਹੀਂ-ਨਹੀਂ-ਨਹੀਂ ਇਹ ਵਾਲਾ ਨੀ ਜਿਹੜਾ ਤੁਸੀਂ ਪਹਿਲਾਂ ਦੱਸਿਆ ਨਾ ਉਹ ਹੈ ਉੱਥੇ ਤੇ ਹਾਂਜੀ-ਹਾਂਜੀ ਉੱਥੇ ਉਹ ਇਨਵੈਰਟਰ ਜਾ ਲਾਇਆ ਹੋਇਆ ਤੇ ਆਪਣਾ ਤੁਸੀਂ ਕਹਿਣਾ ਨਾ
ਹਾਂਜੀ-ਹਾਂਜੀ, ਅੱਛਾ ਜੀ।
ਓਦੋ ਮੈਂ ਗੁਰੂਘਰ ਚ ਇੱਥੇ ਬਾਬਾ ਜੀ ਦੇ ਆਪਣਾ ਰਾਗੀ ਸਿੰਘ ਦੀ ਡਿਊਟੀ ਕਰਦਾ ਹਾਂ।
ਅੱਛਾ ਜੀ।
ਓ ਆ ਹਾਂਜੀ।
ਠੀਕ ਆ। ਰਾਗੀ ਸਿੰਘ ਦੀ ਡਿਊਟੀ ਕਰਦੇ ਓ ਤੁਸੀਂ। ਠੀਕ ਐ ਵੀਰ ਜੀ, ਠੀਕ ਐ।
ਦੇਖੋ, ਸਾਡਾ ਕੰਮ ਤੋਂ ਗੁਰਦੁਆਰੇ ਦਾ। ਇਹ ਨਾਂ ਦੇਖੋ ਮੈਨੇਜਮੈਂਟ ਨੂੰ ਚਾਹੀਦਾ ਇੱਥੇ ਗੁਰਦੁਆਰਾ ਦਾ ਮੇਨਟੇਨੈਂਸ ਸੀ, ਕਾਫੀ ਲਾਈਟ ਦਾ ਤੇ ਉਹ ਨੌ ਕਿਲੋ-ਵਾਟ ਦਾ ਲਵਾਇਆ।
ਨੌ ਕਿਲੋ ਵਾਟ ਦਾ ਸਿਸਟਮ ਲਵਾਇਆ। ਬਿੱਲ ਕਿੰਨਾ ਕਾ ਆਂਦਾ ਸੀਗਾ, ਪਹਿਲਾਂ ਆਪਣਾ ਗੁਰਦੁਆਰਾ ਸਾਹਬ ਦਾ।
ਬਿੱਲ ਵੀਰ ਜੀ, ਸਮਥਿੰਗ ਐਹ ਮੰਨ ਕੇ ਚਲੋ ਤੁਸੀਂ ਘੱਟ ਕਦੇ, ਸਾਢੇ ਬਾਰਾਂ ਹਜ਼ਾਰ, ਕਦੇ ਚੌਦਾ ਹਜ਼ਾਰ ਹੁਣ ਐਰਕੀ, ਇਸ ਮਹੀਨੇ ਸੋਲਾਂ ਹਜ਼ਾਰ ਦਾ ਆਇਆ ਸੀ।
ਅੱਛਾ ਜੀ, ਸੋਲਰ ਲਵਾਨ ਤੋਂ ਬਾਅਦ ਵੀ।
ਨਹੀਂ-ਨਹੀਂ ਹੁਣ ਵੀ ਚਾ, ਔਨ ਵੀ ਨੀ ਹੋ ਕੀਤਾ। ਅਰੰਬ ਈ ਕੀਤੀ ਉਹ। ਚਾਲੂ ਵੀ ਨੀ ਕੀਤਾ ਉਹ ਹਾਏ ਹਾਂ, ਹੁਣ ਮੀਂਹ ਪਿਆ ਸੀ ਨਾ ਦੋ ਦਿਨ ਪਹਿਲਾਂ
ਹਾਂਜੀ-ਹਾਂਜੀ।
ਕੇ ਸਾਰਾ ਕੰਮ ਕੰਪਲੀਟ ਹੋ ਗਿਆ ਵਾ। ਤੇ ਹੁਣ ਉਹ ਕਹਿੰਦੇ ਕਿ, ਇਹਦਾ ਕੋਈ ਉਹ ਆਂਦਾ
ਬਿਜਲੀ-ਬਿਜਲੀ ਬੋਡ ਅੱਲੋਂ ਮੀਟਰ ਚੇਂਜ ਹੁੰਦਾ। ਇੱਕ ਮੀਟਰ ਜਿਹੜਾ ਲੱਗਿਆ ਹੋਇਆ ਉਹ ਤਾਂ ਲੱਗਿਆ ਹੋਇਆ। ਇੱਕ ਇੱਕ ਮੀਟਰ ਹੋਰ ਲੱਗਦਾ ਹੈਗਾ। ਨਵਾਂ ਬਾਇਓਟੈਕਨਲ ਮੀਟਰ। ਉਹ ਪੀ ਐਸ ਪੀ ਸੀ ਅਲੋ ਦੇਰ ਲਗਦੀ ਹੈਗੀ। ਉਹਨੂੰ ਮ ਪੰਦਰਾਂ-ਵੀਹ ਦਿਨ, ਮਹੀਨਾ ਲੱਗ ਜਾਂਦਾ ਹੈਗਾ।
ਹਾਂ, ਬ-ਬਸ ਉਹੀ ਬਸ, ਪੇਡਿੰਗ ਵਿੱਚ ਈ ਰਹਿ
ਹਮ, ਕਿਸ ਕੰਪਨੀ ਦਾ ਲਗਵਾਇਆ ਵੀਰ ਜੀ।
ਇਹ ਵੀਰ ਜੀ ਮੈਨੂੰ ਨੀ ਪਤਾ ਏ ਨਾ। ਮਲਬ ਅ ਪਲੇਟਾ ਪੰਦਰਾਂ ਪਲੇਟਾ ਲਾਈਆਂ ਨੇ।
ਪੰਦਰਾਂ ਪਲੇਟਾਂ ਲਾਈਆਂ ਨੇ। ਪੰਜ-ਸੌ-ਪੰਜਾਹ ਵਾਟ ਦੀਆਂ ਲਾਈਆਂ ਹੋਣੀਆਂ ਫਿਰ।
ਹਾਂਜੀ-ਹਾਂਜੀ-ਹਾਂਜੀ ਆ।
ਚਲੋ ਕੋਈ ਗੱਲ ਨੀ ਮਾਹਰਾਜ ਤੇ ਕਿਹੜੀ ਕੰ
ਐਦਾ ਨਾ। ਮੈਂ ਦਿਖਾਦਾਂਗਾ, ਵਟਸਐਪ ਤੇ ਕਦੇ। ਹਾਂ ਦਿਖਾ ਦਵਗਾ
ਕੋਈ ਗੱਲ ਨੀ, ਜਦੋਂ ਮਰਜ਼ੀ ਦਿਖਾ ਦੇਣਾ, ਕੋਈ ਚੱਕਰ ਨੀ। ਕਿਉਂਕਿ ਇਹ ਜਿਹੜਾ ਕੋਈ, ਸਿਸਟਮ ਲਾਂਦਾ ਹੈਗਾ ਨਾ
ਹਾਂਜੀ।
ਕੋਈ ਵੀ, ਕੋਈ ਵੀ, ਕੰਪਨੀ ਦਾ ਸਿਸਟਮ ਲਗਾਂਦਾ ਹੈਗਾ। ਜਿਹੜਾ ਡੀਲਰ ਲਗਾਂਦਾ, ਉਹਨੂੰ ਪੰਜ ਤੋਂ ਸੱਤ ਸਾਲ, ਜਿੰਨੇ ਚਿਰ ਦੀ ਉਹਦੀ ਗਰੰਟੀ ਹੁੰਦੀ ਐ, ਸਿਸਟਮ ਦੀ। ਉਹਨੂੰ ਸਰਵਿਸ ਦੇਣੀ ਪੈਂਦੀ ਐ। ਕੋਈ ਵੀ ਕੰਪਨੀ ਸਿੱਧੀ, ਡਰੈਕਟ ਆ ਕੇ ਸਰਵਿਸ ਨਹੀਂ ਦਿੰਦੀ ਹੈਗੀ। ਮੰਨਲੋ, ਹੁਣ ਕਿਸੇ ਵੀ ਕੰਪਨੀ ਦਾ ਤੁਸੀਂ ਸਿਸਟਮ ਲਵਾਂਦੇ ਹੈਗੇ ਓ। ਡੀਲਰ ਨੇ ਜਿਸ ਨੇ ਲਗਾਇਆ ਐ ਜਾਂ ਇਸਟੋਲਰ ਨੇ, ਜਿੰਨੇ ਲਾਇਆ ਹੈਗਾ ਉਹਨੇ ਸਰਵਿਸ ਦੇਣੀ ਐ। ਡਰੈਕਟ, ਸਿੱਧਾ ਕੰਪਨੀ ਆ ਕੇ ਕਦੇ ਸਰਵਿਸ ਨੀ ਤੁਹਾਨੂੰ ਦਿੰਦੀ।
ਅੱਛੇ ਆ।
ਤੁਵਾਡੇ ਇਨਵਟਰ ਦੀ ਗਰੰਟੀ ਪੰਜ ਸਾਲ ਦੀ ਐ ਤੇ ਪੰਜ ਸਾਲ ਤੱਕ ਤੁਵਾਨੂੰ ਡੀਲਰ ਬੋਂਂਡਡ ਐ। ਤੁਵਾਡੇ ਸਿ ਤੇ ਉਹਦੀ ਦਸ ਸਾਲ ਦੀ ਗਰੰਟੀ ਐ ਤੇ ਦਸ ਸਾਲ ਤੱਕ ਡੀਲਰ ਨੂੰ ਸਰਵਿਸ ਦੇਣੀ ਪੈਣੀ ਐ।
ਅੱਛਾ ਜੀ। ਤੇ ਵੀਰ ਜਿਵੇਂ ਅ ਹੁਣ ਨੌ ਕਿਲੋ ਵਾਟ ਦਾ ਇਹਨਾਂ ਨੇ ਲਵਾਇਆ ਤੇ ਇਹਦੇ ਵਿੱਚ ਏ ਏਸੀ ਵਗੈਰਾ ਅਰਾਮ ਚੱਲਦੇ ਗੁਰੂਦੁਆਰੇ 'ਚ
ਸਭ ਕੁਝ ਚੱਲੂਗਾ ਜੀ। ਇਹ ਪਰ ਡੇ ਦੇ, ਪੰਜਾਹ ਤੋਂ ਸੱਠ ਯੂਨਿਟ ਦੀ ਐਵਰੇਜ।
ਹਾਂ, ਬਾ-ਬਾ ਠੀਕ ਐ, ਠੀਕ ਐ। ਵਧੀਆ ਤੁਸੀਂ ਇਹ ਗੱਲ ਕੀਤੀ। ਉਹੀ ਦੱਸ ਰਿਹਾ ਸੀ।
ਹਾਂ ਪਰ ਡੇ ਦੀ ਪੰਜਾਹ ਤੋਂ ਸੱਠ ਯੂਨਿਟ ਦੀ ਐਵਰੇਜ ਤੁਹਾਡੀ ਨਿਕਲਣੀ ਹੀ ਨਿਕਲਣੀ ਐ ਜਿਹੜਾ ਤੁਸੀਂ ਬਣਾ ਕੇ ਵਾਪਸ ਭੇਜੋਗੇ।
ਹਾਂ ਉਹ ਜਿਹੜਾ ਇਹਨਾਂ ਨੇ ਇਨਵਰਟਰ ਜਾ ਲਾਇਆ ਨਾ ਉਤੇ ਉੱਥੇ ਤੇ ਉਹ ਹੈ। ਇੱਕ ਹਜ਼ਾਰ ਜਾਣੇ ਤੇ ਗਿਆਰਾਂ ਸੌ ਵੱਢਦਾ ਹੈਗਾ। ਦ ਦੱਸ-ਦੱਸ ਹਾਂ ਦੱਸ-ਦੱਸ ਹਾਂਜੀ-ਹਾਂਜੀ।
ਹਾਂਜੀ, ਹਾਂਜੀ, ਹਾਂਜੀ ਇੱਕ ਅਰਜ ਕੀਤੀ ਹੋਊਗੀ। ਇੱਕ ਅਰਸ ਕੀਤੀ ਤਿੰਨ ਅਰਸਾਂ ਕੀਤੀਆਂ ਹੋਣਗੀਆਂ ਉੱਪਰ ਤ੍ਰਿਸ਼ੂਲ ਵਗੈਰਾ ਵੀ ਲਾਇਆ।
ਹਾਂ ਤਰਸੂਲ ਲਾਇਆ, ਠੀਕ ਐ। ਤੁਸੀਂ ਠੀਕ ਕਹਿ ਰੇ।
ਉਹਨੂੰ ਲਾਈਟਿੰਗ ਅਰੈਸਟਰ ਕਹਿੰਦੇ ਨੇ ਜੀ, ਅਸਮਾਨੀ ਅਸਮਾਨ ਅਸਮਾਨੀ ਬਿਜਲੀ ਜਿਹੜੀ ਡਿੱਗਦੀ ਐ ਨਾ ਅਸਮਾਨੀ ਬਿਜਲੀ ਤੋਂ ਬਚਾਅ ਕਰਨ ਵਾਸਤੇ ਹੁੰਦਾ ਹੈਗਾ ਉਹ
ਅੱਛਿਆ, ਨਹੀਂ ਕੰਮ ਤਾਂ ਉਹਨਾਂ ਨੇ ਵਧੀਆ ਕੀਤਾ ਮੈਂ ਤੁਹਾਨੂੰ ਦਿਖਾਵਾਂਗਾ ਕਦੇ। ਵੀਡੀਓ ਬਣਾ ਕੇ ਭੇਜਾਂਗਾ ਮੈਂ ਇਸ ਨੰਬਰ ਤੇ, ਕੋਈ ਗੱਲ ਨੀ ਤੁਸੀਂ ਸਾਡੇ ਪਰਾਵਾਸ ਇੱਕ ਪਰਾਵਾ ਠੀਕ ਐ।
ਕੋਈ ਚੱਕਰ ਨੀ ਵੀਰ ਜੀ, ਕੋਈ ਚੱਕਰ ਨੀ।
ਦੇਖੋ ਸਾਨੂੰ, ਦੇਖੋ ਸਾਨੂੰ ਤੇ ਇੰਨੀ ਨੌਲੇਜ ਨੀ ਪਾਜੀ। ਇਹ ਆਪਣਾ ਮੈਨੇਜਮੈਂਟ ਐ ਸਾਡੇ ਪ੍ਰਧਾਨ ਜੀ ਐ, ਬਾਕੀ ਇਹਦੇ ਵਿੱਚ ਤਾ ਖ਼ਰਚਾ, ਚਾਰ ਤੋਂ ਉੱਤੇ ਆਏ ਗਿਆ ਘੱਟੋ ਘੱਟ ਚਾਰ
ਆ ਜਾਂਦਾ ਜੀ, ਆ ਜਾਂਦਾ ਜੀ ਚਾਰ ਲੱਖ ਰੁਪਏ ਦੇ ਆਸ ਪਾਸ ਖਰਚਾ ਆ ਜਾਂਦਾ ਪਹਿਲਾਂ ਖਰਚਾ ਘੱਟ ਸੀਗਾ।
ਤੇ ਇਹਦੇ ਵਿੱਚ ਔ ਜੋ, ਉਹ ਵਾਪਿਸ ਜਿਹੜਾ ਕੀ ਆਦੇ ਉਹਨੂੰ ਅਹ ਹਾਂ ਸਬਸਿਡੀ ਮਿਲਦੀ ਇਹਦੇ ਵਿੱਚ, ਮਿਲੋਗੇ।
ਇਹ ਹੁਣ ਸਰ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਸਬਸਿਡੀ ਆਲਾ ਲਵਾਇਆ ਕਿ ਬਿਨਾਂ ਸਬਸਿਡੀ ਆਲਾ ਲਵਾਇਆ ਹੈਗਾ ਵੈਸੇ ਅ ਸੱਤਰ ਹਜ਼ਾਰ ਰੁਪਏ ਸਬਸਿਡੀ
ਸਟੇਟ ਗ ਸੈਂਟਰ ਗੌਰਮੈਂਟ ਦਿੰਦੀ ਹੈਗੀ ਐ। ਹਰ ਏਰੀਏ ਦਾ ਨਾ, ਹਰ ਸਟੇਟ ਦੀ, ਹਰ ਰਾਜ ਦੀ, ਰਾਜ ਦੀ ਜਿਹੜੀ ਐ। ਸਬਸਿਡੀ ਅਲਗ-ਅਲਗ ਐ।
ਅੱਛਾ-ਅੱਛਾ,
ਕਈ ਥਾਵਾਂ ਤੇ ਇਕੱਲਾ ਰਾਜ ਸਰਕਾਰ ਦਿੰਦੀ ਐ ਕਈ ਸਰ ਕੇਂਦਰ ਸਰਕਾਰ ਵੀ ਦਿੰਦੀ ਹੈਗੀ ਐ, ਕੇਂਦਰ ਸਰਕਾਰ ਸਰਕਾਰ ਦੀ ਜਿਹੜੀ ਹੈਗੀ ਐ ਉਹ ਹੈਗੀ ਅਠੱਤਰ ਹਜ਼ਾਰ ਰੁਪਏ ਦੀ।
ਅੱਛਾ,
ਹਰਿਆਣੇ ਦੇ ਵਿੱਚ ਰਾਜ ਸਰਕਾਰ ਦੇ ਰੀ ਐ ਬਾਈ ਹਜ਼ਾਰ ਰੁਪਏ ਦੀ ਅਠੱਤਰ ਹਜ਼ਾਰ ਜਮਾ। ਬਾਈ ਹਜ਼ਾਰ ਇੱਕ ਲੱਖ ਰੁਪਈ ਦੀ ਸਬਸਿਡੀ ਆਦੀ ਐ।
ਚਲੋ ਵਧੀਆ ਸਹੀ।
ਦਿੱਲੀ ਦੇ ਵਿੱਚ ਹੁਣ ਮੈਨੂੰ ਨੀ ਪਤਾ ਜੀ ਇਹਨਾਂ ਦੀ ਕੀ ਪੋਲਸੀਆਂ ਨੇ ਕੀ ਨੀ ਹੈਗਾ। ਹਰ ਸਟੇਟ ਦਾ ਅਲੱਗ-ਅਲੱਗ ਸਿਸਟਮ ਹੈਗਾ, ਹਰ ਰਾਜ ਦਾ।
ਚਲ ਹੋ ਗਿਆ ਸੀ ਤੋ ਇਨਵੈਟਰ ਲਾਈਟ ਇਹੀ ਯੂਜ ਕਰਦੇ ਆ ਰੇ ਆ ਸਾਨੂੰ ਤੇ ਇਨਾਂ ਸੋਲਲ ਸੋਲਰ ਦਾ ਕੋਈ ਨੌਲੇਜ ਨੀਂ ਐ।
ਨਈ ਮਹਾਰਾਜ ਆਣ ਆਲਾ ਟੈਮ ਆਣ ਆਲਾ ਟੈਮ ਜਿੜਾ ਗਨੀ, ਗ੍ਰੀਨ ਅਨਰਜੀ ਦਾ ਹੈਗਾ।
ਤਰੀਫ਼ ਐਦੀ ਸ-ਕ, ਬੰਦੇ ਕੈ ਰੇ ਅਪਣੇ ਇੱਥੇ ਨਾ ਕਾਫ਼ੀ ਕੋਠੀ ਵਾਲੇ ਜਿਹੜੇ ਲੋਗ ਨੇ ਵਧੀਆ ਪੈਸੇ ਵਾਲੇ ਉਨਾਂ ਨੇ ਵੀ ਆਪਣੇ ਘਰਾਂ ਵਿੱਚ ਲਾਏ ਹੋਏ ਨੇ।
ਅ ਬਹੁਤ ਵਧੀਆ ਸਿਸਟਮ ਐ ਮਾਰਾਜ ਧੁੱਪ ਫ੍ਰੀ ਦੀ ਅਨਰਜੀ ਮਿਲਦੀ ਪਈ ਐ। ਕੋ ਕਿਨ, ਨਾ ਕੋਈ ਪਲਿਊਸ਼ਨ ਹੈਗਾ, ਨਾ ਕੁੱਝ ਐ, ਫ੍ਰੀ ਗ੍ਰੀਨ ਅਨਰਜੀ ਐ। ਧੁੱਪ ਹੈ ਗੀ ਐ, ਛਾਂ ਹੈਗੀ ਐ, ਆਪਣੀ ਬਿਜਲੀ ਬਣਦੀ ਪਈ ਐਂ, ਅਸੀਂ ਘਰ ਯੂਜ ਕਰਦੇ ਪੇ ਆਂ।
ਤੇ ਹੁਣ ਜਿਵੇਂ ਬਰਸਾਂਤਾਂ ਦੇ ਦਿਨ ਚੱਲਦੇ ਪਏ ਆ, ਹੁਣ ਜਿਵੇਂ ਬੱਦਲ ਜੇ ਹੋ ਰਏ ਨੇ, ਮੀਂ
ਤਾਂ ਵੀ, ਤਾਂ ਵੀ ਸੋਲਰ ਦੀ ਐਫੀਸੈ਼ਸੀ ਕੰਮ ਕਰਦੀ ਰੈਂਦੀ ਐ ਜੀ, ਅੱਜ -ਕੱਲ੍ਹ ਟੈਕਨੋਲਜੀ ਇਹੋ ਜੀ ਆ ਗੀ ਐ, ਇਹੋ ਜਿਹੀਆਂ ਪਲੇ ਟਾਂ ਕੰਮ ਕਰਦੀਆਂ ਨੇ।
ਅੱਛੀ ਆ ਅਵਾਜ
ਮੈਕਸੈਸ ਕਰ ਲੈਂਦੀਆਂ ਨੇ, ਮਨ ਲੋ ਧੁੱਪ ਦੇ ਵਿੱਚ ਹੰਡਰ ਪਰਸੈਂਟ ਕੰਮ ਕਰਨਾ ਐ ਤਾਂ ਬਰਸਾਤ ਵਿੱਚ, ਬਦਲਵਾਈ ਦੇ ਵਿੱਚ, ਸ ਸੱਤਰ ਪ੍ਰਸੈਂਟ- ਸੱਠ ਪ੍ਰਸੈਂਟ ਕੰਮ ਕਰ ਦੀਆਂ ਚੱਲਦਾ ਰਹਿੰਦਾ ਕੰਮ, ਏ ਨੀ ਹੈਗਾ ਕਿ ਬੰਦ ਹੋਊਗਾ ਜਮਾ।
ਕਾਫ਼ੀ ਟੈਕਨੋਲਜੀ ਆਗੀ ਓਆ, ਤੇ ਹੁਣ ਵੇਖੋ ਅ-ਵ ਸਾਡੇ ਹੁਣ ਗੈ ਏਨਾਂ ਨੇ ਕਮੈਟੀ ਵਾਲਿਆਂ ਨੇ ਨਾ, ਗੁਰਦਾਰੇ 'ਚ ਨਾਂ ਓ ਖ਼ਰਾਬ ਸੀ ਇਨਵੈਟਰ, ਅੱਜ ਤੋਂ ਚੈ ਮਹੀਨੇ ਪੈਲਾਂ ਕਾਫ਼ੀ ਸ਼ਿਕਾਇਤ ਓ ਕਾਫ਼ੀ ਪ੍ਰੋਬਲਮ ਆ ਰੀ ਸੀ ਬਟ, ਤੇ ਏਨਾਂ ਨੇ ਫਿਰ ਅ ਚਾਲੀ ਹਜ਼ਾਰ ਦਾ ਫਿਰ ਲਿਥਿਅਨ ਬੈਟਰੀ ਵਾਲਾ, ਓ ਦੀਵਾਰ ਦੇ ਵਿੱਚ ਸੈੱਟ ਕਰਵਾਇਆ ਓਨਾਂ ਨੇ, ਓ ਸਾਰਾ ਸੈਟਪ ਉਦੇ ਵਿੱਚ ਈ ਸਾਰਾ ਕੁਛ ਆ ਗਿਆ ‌।
ਹਾਂਜੀ, ਹਾਂਜੀ, ਹਾਂਜੀ।
ਥਾਂ ਕ-ਅ-ਅ ਕੋਈ ਅਪਣਾ ਕੋਈ ਬੈਟਰਾ ਅੱਡ, ਨਾ ਇਨਵੈਟਰ ਅੱਡ। ਜਿਵੇਂ ਦ ਕਾਫ਼ੀ ਜਗ੍ਹਾ ਓ ਕਾਫੀ ਕ ਓ ਜਾਂਦੀ ਹੁੰਦੀ ਸੀ ਕਵਰ ਤੇ ਹੁਣ ਜ ਓ ਕੋਈ ਨ ਓ ਨਈ ਐ।
ਬਿਲਕੁਲ ਜੀ, ਬਿਲਕੁਲ ਵੀਰ ਜੀ।
ਤੇ ਉਨਾਂ ਨੇ ਪੂਰਾ ਇੱਕ ਇਨਵੈਟਰ, ਓ ਦ ਦੀਵਾਰ ਉਨਾਂ ਨ
ਅੱਜ- ਕੱਲ੍ਹ ਟੈਕਨੋਲਜੀਆਂ ਅਡਵਾਂਸ ਹੋਈ ਜਾਂਦੀ ਆਂ ਨੇ, ਅ ਲਿਥੀਅਮ ਬੈਟਰੀ ਆਈ ਜਾਂਦੀ ਐ।
ਥੀਨ ਬੈਟ
ਸਾਰਾ ਅ ਸਾਰਾ ਦਵਾਰ ਦੇ ਉੱਤੇ ਹੈਂਗ ਹੋ ਜਾਂਦਾ, ਨਾ ਪਾਣੀ ਪਾਣ ਦਾ ਚੱ ਕਰ ਐ, ਨਾ ਕੋਈ ਸਰਵਿਸ ਦਾ ਚੱਕਰ ਐ, ਸਭ ਕੁਝ ਮੈਂਨਟੀੇਨੈਸ ਫਰੀ ਹੈਗਾ।
ਸੈਹਰਾਂ ਵਿੱਚ ਫਲੈਟਾਂ ਚ ਛ ਜਗ੍ਹਾ ਥਾਂ ਘੱਟ ਹੁੰਦੀ ਆ ਤੇ ਏ ਚੀਜ਼ਾਂ ਬੌਤ ਵਧੀਆ ਮੈਨੂੰ ਪਸੰਦ ਆਈ ਏ।
ਨਈ ਬਹੁਤ ਵਧੀਆ ਸਿਸਟਮ ਐ ਮਾਰਾਜ, ਬਹੁਤ ਵਧੀਆ ਸਿਸਟਮ ਐ। ਹੂੰ, ਹੋਰ ਸਣਾਓ ਜੀ, ਬਾਕੀ ਆਣ ਆਲਾ ਟੈਮ ਸਰ ਕਾਰਾਂ ਵੀ ਸਾਰੀਆਂ ਐਨਾਂ ਨੂੰ ਵਧਾਵਾ ਦੇ ਰੀਆਂ ਹੈਗੀਆਂ ਨੇ ਗ੍ਰਰੀਨ ਅਨਰਜੀ ਨੂੰ।
ਹਾਂਜੀ।
ਕਿਉੰਕਿ ਘਰਾਂ ਦੇ ਵਿੱਚ ਜਰਨੇਟਰ ਲਾਨੇ ਆ, ਕੁੱਝ ਲਾਨੇ ਆਂ, ਉਂਦਾ ਪੋਲਿਊਸ਼ਨ ਹੁੰਦਾ, ਡੀਜ਼ਲ ਦਾ ਖਰ ਚਾ ਹੈਗਾ, ਹਰ ਚੀਜ਼ ਦਾ ਖਰਚਾ ਹੁੰਦਾ। ਸੋਲਰ ਦਾ ਮਤਲਬ ਹੈਗਾ ਕੀ ਅਪਣੀ ਸੱਤਰ ਤੋਂ ਅੱਸੀ ਪਰਸੈਂਟ ਦੀ ਸੇਵਿੰਗ। ਮੰਨ ਲੋ ਜਿਹਰਾ ਬਿੱਲ ਤੋਂਆਡਾ ਸ ਦਸ ਹਜ਼ਾਰ ਰਪੇ ਆਂਦਾ ਸੀਗਾ, ਓ ਬਿੱਲ ਤੁਹਾਡਾ ਦੋ ਢਾਈ ਹਜ਼ਾਰ ਰਪੇ ਰੈਅ ਜਾਂਦਾ ਹੈਗਾ।
ਅੱਛਾ ਜੀ।
ਹਾਂਜੀ, ਸੋ ਕਾਫੀ਼ -ਕਾਫੀ਼ ਫੈਦਾ ਹੋ ਜਾਂਦਾ ਹੈਗਾ।
ਕਾਫ਼ੀ ਫ਼ਾਇਦੇ ਫਿ ਇਹਦੇ ਵਿੱਚ।
ਫਾਇਦਾ ਹੋ ਜਾਂਦਾ ਜੀ।
ਨਹੀਂ ਯਾਰ ਕਾਫੀ ਦੇਖੋ ਸੰਗਤ ਵੀ ਯਾਰ ਕਮੇਟੀ ਇੱਥੇ ਵਧੀਆ ਆਪਣਾ, ਸਾਡਾ ਵੀ ਤੇ,
ਗੁਰੂ ਘਰ ਦਾ ਪੈਸਾ ਐ, ਗੁਰੂ ਘਰ ਦਾ ਪੈਸਾ ਐ, ਸੰਗਤ ਦਾ ਪੈਸਾ ਐ। ਤੇ ਸੰਗਤ ਨੂੰ ਫਾਇਦਾ ਮਿਲੂਗਾ ਤਾਂ ਉਹਦੇ ਵਰਗੀ ਤਾਂ ਓਦੇਂ ਵਰਗੀ ਤਾ ਰੀਸ ਨੀ ਹੈਗੀ ਜੀ। ਕਿਸੇ ਪਰਸਨਲ ਬੰਦੇ ਦਾ ਪੈਹਾ ਤਾਂ ਹੈ ਨੀ। ਤੇ ਬੋਹਤ ਵਧੀਆ ਉਪਰਾਲਾ ਕੀਤੈ, ਹਾਂ ਬੋਹਤ ਵਧੀਆ ਉਪਰਾਲਾ ਕੀਤਾ ਹੈਗਾ ਤੁਸੀਂ।
ਨਈ ਏ ਵੀ ਸੰਗਤ ਦੀ ਮਾਯਾ ਸੰਗਤ ਦੀ ਮਾਯਾ ਕੱਠੀ ਕੀਤੀ ਸੰਗਤ ਤੇ ਈ ਪੈਹਾ ਕਿਸੇ ਕੋਈ ਗੁਰੂ ਦਾ, ਗੁਰੂ ਦਾ ਪੇਆਰਾ ਸੀ ਕੋਈ, ਕੁੱਛ ਸੇਵਾ ਵੀ ਓਨਾਂ ਨੇ ਪਾਤੀ ਦੋ ਢਾਈ ਲੱਖ ਦੀ
ਬਾਕੀ ਦਸਾ ਨੌਆ ਦੀ ਕਿਰਤ ਕਮਾਈ ਐ ਜੀ, ਬਾਬਾ ਨਾਨਕ ਏਹੀ ਕੈੰਦੇ ਨੇ ਤੇਰਾ-ਤੇਰਾ ਕਰੋ ਬੱਸ ਰਾਮ ਨਾਲ ਸਭ ਓਦਾ ਈ ਦਿੱਤਾ ਹੋਏਆ ਜੀ, ਹਾਂਜੀ
ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਦੇਖੋ ਇਮਾਨਦਾਰੀ ਵਿੱਚ ਆਪਣਾ, ਕਰੋ ਕਿਰਤ ਕਰੋ। ਕਾਫੀ ਬਰਕਤਾ ਈ ਬਰਕਤਾ ਓਦੇ ਵਿੱਚ, ਤੇ ਹੋਰ ਕੰਮ-ਕਾਰ ਤਵਾਡਾ ਵੈਸੇ ਇੱਧਰ ਠੀਕ ਚੱਲਦਾ ਪੇਆ ਏਧਰ?
ਹਾਂਜੀ-ਹਾਂਜੀ ਵਧੀਆ ਬਾਬਾ ਜੀ ਦਾ ਸ਼ੁਕਰ ਐ ਜੀ, ਹਾਂਜੀ ਲੁਧਿਆਣਾ ਜੀ ਲੁਧਿਆਣਾ
ਅੱਛਾ ਲੁਧਿਆਣਾ, ਲੁਧਿਆਣਾ ਤੋਂ ਕਾਫੀ ਬੋਤ ਵਧੀਆ ਨਾਮ ਵੀ ਕਾਨੀ ਸਟੈਲ ਐ ਲੁਧਿਆਣੇ ਬੋਤ ਵਧੀਆ, ਕਦੇ ਆਓ ਦਿੱਲੀ ਕੁਮਣ
ਓਹੋਕੇ ਜੀ ਓਕੇ ਵੀਰ ਜੀ ਜ਼ਰੂਰ ਚ
ਕਿੰਨਾ ਗੱਲ ਸੁਣੋ ਵੀਰ ਜੀ ਗੱਲ ਸੁਣੋ ਇੱਕ ਮਿੰਟ ਏ, ਇਦੀ ਵਿੱਚ ਕਿੰਨਾ ਟਾਈਮ ਹੋ ਗਿਆ ਤਾਨੂੰ, ਆਪਣਾ ਜਿੜਾ ਗਰੁੱਪ ਵਿੱਚ?
ਮਨੂੰ ਹਜੇ ਚਾਰ-ਪੰਜ ਦਿਨ ਹੋਏ ਨੇ ਜੀ।
ਚਾਰ-ਪੰਜ ਦਿਨ ਹੋਏ, ਵਿ ਦੇਖੋ ਭਰਾਵਾ ਤੁਸੀਂ ਸਾਡੇ ਸਾ ਸਾਡੇ ਨਾਲੋਂ ਤੁਸੀਂ ਪੜ੍ਹੇ ਲਿਖੇ ਸੂਛਵਾਨ ਹੋ, ਸਾਨੂੰ ਦੇਖੋ ਅਸੀ ਪਾਠ ਕਰਨਾ ਕੀਰਤਨ ਕਰਨਾ ਅ ਮੈਨੂੰ ਵੀ ਜੋੜ ਦਿੱਤਾ ਮੈ ਚਲੋ ਕੋਈ ਗੱਲ ਨੀ ਅਸੀਂ ਵੇਲੇ ਬੈਠੇ ਰੈਂਦੇ, ਰੋਟੀ ਤੋੜਨੀ ਖਾਣਾ-ਸੋਣਾ ਈ ਐ ਨਾ ਕੁੱਛ ਹੈ ਰਿਸਪੋਂਸ ਏਦੇ ਵਿੱਚ?
ਰਿਸਪੋਂਸ, ਕੋਈ ਗੱਲ ਨੀ ਕਰਦੇ ਆ ਜੀ ਗੱਲ ਦੋਬਾ ਤੇ ਬਾਅਦ ਵਿੱਚ ਓਕੇ ਵੀਰ ਜੀ, ਠੀਕ ਐ ਜੀ ਓਕੇ, ਸਾਸ੍ਰੀ ਕਾਲ ਜੀ।